ਹੈਲੋ
ਹੈਲੋ-ਹੈਲੋ
ਹਾਂਜੀ, ਕਿਵੇਂ ਓਂ?
ਅਰੇ, ਅਵਾਜ਼ ਆਏਆ ਕਰਦੀ ਮੇਰੀ। ਹੈਲੋ, ਭੈਂਜੀ ਤੁਸੀਂ ਬੋਲਨਾ ਜੇ ਵਾਜ ਆਂਦੀ। ਹਾਂਜੀ, ਹੋਰ ਦੱਸੋ? ਹਾਂਜੀ-ਹਾਂਜੀ ਠੀਕ ਯਾ ਓਕੇ, ਅੱਗੇ ਹੋਰ, ਤੁਸੀਂ ਸਨਾਓ ਹੋਣ ਮੈਂ ਵਦੀਆ-ਵਦੀਆ।
ਹੋਰ, ਕੀ ਕਾਰ ਰੇ ਸੀ?
ਕੋਛ ਨੀ ਮੈਂ, ਲਾਈਟ ਚੱਲੀ ਗੀ। ਜਿੱਦਾਂ ਮੈ ਉਪਰ ਆਈ ਲਾਈਟ ਚੱਲ ਗੀ, ਲਾਈਟ ਬੋਹ ਜਾਂਦੀ ਸਾਡੇ। ਤੇ ਏਨੇ ਕੱਟ ਲੱਗਦੇ ਨਾ ਲਾਈਟਾਂ ਦੇ ਐਥੇ, ਕੀ ਕਰੀਏ।
ਕੁਝ ਗਰਮੀ, ਕੁੱਝ ਗਰਮੀ ਕਾਰਕੇ ਵੀ ਹੁੰਦੈ ਐਵੇਂ, ਮਤਲਬ ਗਰਮੀ ਕਰਕੇ ਕੱਟ ਲਾੱਗਦੇ ਰੈਂਦੇ ਨੇ।
ਕੱਟ ਗਰਮੀ ਕਰਕੇ ਨੀ, ਝੋਨਾ ਨੀ ਲੱਗਦਾ ਓਨਾ ਨੂੰ ਲਾਈਟ ਚਾਈਦੀ ਆ।
ਨਈ, ਕੁਛ ਗਰਮੀ ਕਰਕੇ ਵੀ ਮਲਬ ਤਾਰਾਂ ਸਾੜ ਵਗੈਰਾ ਜਾਂਦੀਆਂ ਨੇ ਨਾ ਗਰਮੀ ਕਾਰਨ ਤਾਂ, ਤਾਂ ਵੀ ਹੁੰਦੈ।
ਜੀ ਹਾਂਜੀ ਓਦੇ ਕਰਕੇ ਈ ਆ, ਤੇ ਝੋਨੇ ਕਾਰਕੇ ਜਾਦਾ ਲੱਗਦਾ। ਸਾਡੇ ਸਾੜਦੀਆਂ-ਸੁੜਦੀਆਂ ਨੀ ਪਾਰ।
ਸਾਡੇ ਤਾਂ ਆਲੂ ਪਕੌੜਿਆਂ ਦੀ ਤਿਆਰੀ ਹੋ ਰੀ ਸੀ, ਮੈਂ ਕਿਚਨ ਚ ਜਾ ਕੇ ਵੇਖੇਆ ਓਥੇ ਤਾਂ ਗੋਲ਼-ਗੱਪੇ ਬਾਣ ਰੇ ਨੇ।
ਫੇਰ ਤਾਂ ਵਦੀਆ ਯਾ ਫੇਰ ਖਾਓ ਜਾ ਕੇ, ਜੇੜੇ ਘਰੇ ਬਨਾਂਦੇ ਹੁੰਦੇ ਦੁਕਾਨ ਤੋਂ ਲੇਆ ਕੇ ਹਨਾ?
ਹਾਂਜੀ, ਮਲਬ ਪਾਣੀ ਵੀ ਘਰੇ ਬਣਾ ਰੇ ਤੇ, ਮਲਬ ਗੋਲ-ਗੱਪੇ ਜੇੜੀ ਦੁਕਾਨ ਤੋਂ ਮਲਬ ਘਰੇ ਤਾਲਦੇ ਨੇ ਓ। ਪਾਣੀ ਤਾਂ ਮੰਮਾ ਬਣਾਣ ਲੱਗੇ, ਮੈਂ ਗਈ ਮੈਂ ਕੇਹਾ ਬਣ ਗੀ ਸਾਬਜੀ। ਕੈਂਦੇ ਕੇੜੇ ਸਬਜੀ, ਮੈਂ ਕੇਆ ਕੀ ਬਣਾ ਰੇ ਓ, ਕੈਂਦੇ ਗੋਲ਼-ਗੱਪੇ, ਮੈਂ ਕੇਆ ਅੱਛਾ-ਅੱਛਾ।
ਚਲੋ ਵਦੀਆ ਫੇਰ ਤਾਂ ਆੱਜ, ਗੋਲ-ਗੱਪੇ ਖਾਓ ਜਾ ਕੇ।
ਹਾਂਜੀ ਬਾਸ, ਗੋਲ-ਗੱਪੇ ਘਾਰਦੇ ਈ ਨੇ ਜਾਦ ਜੀ ਕਾਰਦਾ ਬਣਾ ਲਨੇ ਆਂ।
ਘਾਰਦੇ ਕਿੱਦਾਂ ਮਤਲਬ?
ਘਰੇ ਮਲਬ ਮੰਮਾ ਹੈ, ਜਿਨਾਂ ਨੂੰ ਬਣਾਣਾ ਆਂਦਾ ਐ ਮ ਅੱਜ ਰੇ ਮੰਮਾ ਨੂੰ ਕੈ ਤ ਮੰਮਾ ਬਣਾ ਦੋ ਬਾਸ, ਮੰਮਾ ਬਣਾ ਦੰਦੇ ਨੇ।
ਹੂੰ। ਏ ਤਾਂ ਹੈ, ਹੂੰ ਏਹੀ ਟਾਈਮ ਹੁੰਦਾ ਜੇੜਾ ਆਪਾਂ ਸਪੈਂਡ ਕਾਰ ਲੈਂਨੇ ਆਂ, ਏ ਸਾਨੂੰ ਮੁੜਕੇ
ਹਾਂ, ਕੁਛ ਹੁਣ ਫੇਰ ਸਾਰੀ ਫੈਮਲੀ ਕੱ ਲੀ ਬੈਠ ਕੇ ਖਾਊਗੀ ਹਨਾ ਫੇਰ ਬਾਸ, ਅ ਫੈਮ ਨਾਲ ਬੈਠ ਕੇ ਖਾਣ ਦਾ ਅਲੱਗ ਈ' ਮਤਲਬ, ਇੱਕ ਤਰੀਕੇ ਦਾ ਨਈ ਕਾਰ ਸਕਦੇ ਆਪਾਂ ਸਫਰ ਚ ਨਾ
ਹਾਂਜੀ, ਇਹ ਤਾਂ ਹੈ।
ਹਾਂਜੀ ਹੋਰ ਦੱਸੋ?
ਇਹਨੂੰ ਹੀ ਜ਼ਿੰਦਗੀ ਕਹਿੰਦੇ ਆ ਬਸ। ਹੋਰ ਕੋਈ ਜ਼ਿੰਦਗੀ ਨਹੀਂ ਹੈ, ਜਿੰਨਾ ਮਰਜ਼ੀ ਅੱਗੇ ਚੱਲ ਜਾਓ। ਜਿੰਨਾ ਆਪਾਂ ਅੱਗੇ ਜਾਈ ਜਾਣਾ ਨਾ, ਉਨਾ ਸਾਨੂੰ ਪਿਛਲੀਆਂ ਚੀਜ਼ਾਂ ਦਾ ਪਛਤਾਵਾ ਹੋਈ ਜਾਣਾ। ਇਹੀ ਜ਼ਿੰਦਗੀ ਐ।
ਹੋਰ ਮਾਂ ਬਾਪ ਨਾਲ ਤਾਂ ਹਮੇਸ਼ਾ ਹੀ, ਮਤਲਬ ਲਾਈਫ ਛੋਟੇ ਤੋਂ ਲੈ ਕੇ ਕੇ ਬੁੱਢੇ ਹੋਣ ਤੱਕ ਮਾਂ ਬਾਪ ਨਾਲ ਹੀ ਹੈ, ਆਪਣੀ ਲਾਈਫ। ਹੋਰ ਤੱਕ ਕੌਣ ਹੀ ਰਹਿ ਗਿਆ ਪਿੱਛੇ, ਹਨਾ।
ਹੂੰ, ਇਹ ਤਾਂ ਸੱਚ।
ਹੋਰ ਜਿੰਨਾ ਸਾਥ ਮਤਲਬ ਮੈਨੂੰ ਮੇਰੇ ਮਤਲਬ ਆਪਾਂ ਸਾਰਿਆਂ ਨੂੰ ਹੀ, ਮੈਂ ਹੂਣੇ ਇਗਜ਼ਾਮਪਲ ਲੇ ਲੋ ਜੀ। ਚੱਲਦੀ ਹਾਂ ਕਿ ਮੈਨੂੰ ਮੇਰੇ ਪਾਪਾ- ਮੰਮਾ ਸਪੋਰਟ ਕਰ ਰਹੇ ਨੇ, ਹੈ ਨਾ ਲਾਈਫ ਚ। ਮੈਂ ਸੋਚਦੀ ਹਾਂ ਕਈ ਵਾਰ। ਕਿ ਇੰਨਾ ਸਪੋਰਟ ਮੈਂ ਵੀ ਮੈਨੂੰ ਕਿਸੇ ਨੇ ਮਤਲਬ ਅੱਜ ਤੱਕ ਕਰਿਆ ਨੀ ਨਾ ਕੋਈ ਕਰ ਸਕਦਾ ਕਿਉਂਕਿ ਆਪਣੀ ਔਲਾਦ ਨੂੰ, ਆਪਣੇ ਮਾਂ ਬਾਪ ਤੋਂ ਇਲਾਵਾ ਕੌਣ ਹੀ ਹੈ ਨਾ ਕਰੇਗਾ ਇੰਨਾ।
ਹੂੰ, ਇਹ ਸੱਚ ਹੈ। ਇਹ ਉਦੋਂ ਪਤਾ ਲੱਗਣਾ ਜਦੋਂ, ਅਸੀਂ ਆਪ ਮਾਂ ਬਾਪ ਬਣਨਾ।
ਆਪਣੇ ਮਤਲਬ, ਆਪਣੇ ਭਾਰਤ ਤੇ ਆਪਣੇ ਭਾਰਤ ਵਿੱਚ, ਆਪਣੇ ਪੰਜਾਬ ਵਿੱਚ, ਆਹੀ ਤਾਂ ਹੈ ਕਿ ਆਪਣੇ ਮਾਂ ਬਾਪ। ਆਪਣਾ ਮਤਲਬ ਪੰਜਾਬ ਦੇ ਵਿੱਚ, ਹੈਗੀ ਇਹ ਗੱਲ ਹੈ। ਕਿ ਮਾਂ ਬਾਪ ਦਾ ਸਤਿਕਾਰ ਕਰੋ। ਆਪਣੇ ਤੋਂ ਵਡਿਆਂ ਦਾ ਸਤਿਕਾਰ ਕਰੋ। ਹਨਾ, ਛੋਟਾ ਟਿਆਂ ਨਾਲ ਪਿਆਰ ਨਾਲ ਰਹੋ।
ਹਾਂਜੀ ਇਹੀ ਹੈ ਬਸ ਹੋਰ।
ਜਿਵੇਂ ਮਤਲਬ ਆਪਣੇ ਪੰਜਾਬ ਦੇ ਵਿੱਚ, ਬਣਿਆ ਹੋਇਆ ਨਾ ਮਤਲਬ ਬਹੁਤ ਵਧੀਆ ਬਣਿਆ ਹੋਇਆ, ਮਤਲਬ। ਕਈ ਐਵੇਂ ਆਪਾਂ ਦੇਖਦੇ ਹਾਂ ਨਾ, ਕਿ ਬਾਹਰਲੇ ਦੇਸਾਂ ਵਿੱਚ। ਮਤਲਬ ਬੱਚੇ ਆਪਣੇ ਘਰਦਿਆਂ ਨਾਲ ਨੀ ਟਾਈਮ
ਏਦਾਂ ਨੀ ਹੁੰਦਾ ਉੱਥੇ। ਉੱਥੇ ਤਾਂ ਅਠਾਰਾਂ ਸਾਲ ਤੋਂ ਬਾਅਦ ਘਰੋਂ ਹੀ ਬਾਹਰ ਬੱਚੇ ਚਲੋ। ਆਪਣਾ ਕਮਾਓ ਤੇ ਖਾਓ। ਉੱਥੇ ਬੱਚਿਆਂ ਨੂੰ ਮੌਕੇ ਨਹੀਂ ਦਿੱਤੇ ਜਾਂਦੇ। ਇੱਥੇ ਤਾਂ ਬੱਚਿਆਂ ਨੂੰ ਮੌਕੇ ਦਿੰਦੇ। ਉੱਥੇ ਬੱਚਿਆਂ ਨੂੰ ਕੋਈ ਮੌਕਾ ਨੀ ਮਿਲਦਾ। ਾਂ ਉੱਥੇ ਏਦਾਂ ਹੈ ਨਾ। ਕਿ ਮਤਲਬ ਕਿ ਤੁਸੀਂ ਅਠਾਰਾਂ ਸਾਲ ਦੇ ਹੋ ਗਏ। ਵੀ ਆਪਣਾ ਕਮਾਓ ਤੇ ਆਪਣਾ ਕਮਓ, ਮਤਲਬ ਜਿੰਮੇਦਾਰੀ ਬ ਬੱਚਿਆਂ ਦੇ ਸਿਰ ਹੁੰਦੀ ਉੱਥੇ।
ਹਾਂਜੀ।
ਹੂੰ। ਕਈ ਗੱਲਾਂ ਨਾਲੋਂ, ਹਾ ਜੀ।
ਆਪਾਂ ਆਪਣੇ ਪੇਰੈਂਟਸ ਨਾਲ ਆ ਨਾ, ਹੁਣ ਤੇ ਬਹੁਤ ਵਧੀਆ ਗੱਲ ਹੈ। ਮਤਲਬ ਉਹਨਾਂ ਤੋਂ ਇਲਾਵਾ ਕੌਣ ਹੀ ਆਪਣੇ ਨਾਲ ਆਪਣਾ ਸਾਥ ਦਊਗਾ। ਮੈਂ ਤਾਂ ਆਪਣੇ ਆਪ ਨੂੰ, ਬਹੁਤ ਖੁਸ਼ ਕਿਸਮਤ ਸਮਝਦੀ ਹਾਂ। ਬਵੇ ਆਪਣੇ ਪੇਰੈਂਟਸ ਨਾਲ ਹਾਂ ਹਨਾ, ਉਹਨਾਂ ਦਾ ਟਾਈਮ ਸਪੈਂਡ ਕਰ ਰਹੀ ਹਾਂ, ਬਹੁਤ ਲੱਕੀ ਸਮਝਦੀ ਹਾਂ ਮੈਂ ਆਪਣੇ ਆਪ ਨੂੰ।
ਚਲੋ ਫੇਰ ਤਾਂ ਬਹੁਤ ਵਧੀਆ ਗੱਲ ਆ। ਜੇ ਆਪਾਂ ਕਿਸੇ ਚੀਜ਼ ਦਾ ਅਹ ਜੇ ਆਪਾਂ ਸੋਚਦੇ ਹਾਂ ਕਿ ਅਸੀਂ ਕੁਛ ਕਿਸਮਤ ਆ, ਫੇਰ ਰੱਬ ਸਾਨੂੰ ਜ਼ਿਆਦਾ ਦੇਂਦਾ, ਜੇ ਅਸੀਂ ਰੋਈ ਜਾਈਏ ਫੇ ਤਾਂ ਨਹੀਂ ਮਿਲਦਾ ਜਿੰਦੇ।
ਹਾਂਜੀ ਆਹ ਤਾਂ ਗੱਲ ਹੈ। ਬਾਕੀ ਹੋਰ ਆਪਣੇ ਸੱਭਿਅਤਾ ਬਾਰੇ ਵੀ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਹੈ। ਕਿ ਮਤਲਬ ਬਾਹਰ, ਬਾਹਰ ਨਾ ਲੋ ਆਪਣਾ ਸੱਭਿਅ ਚਾਰ ਬਹੁਤ ਜਿਆਦਾ ਵਧੀਆ ਹੈ।
ਹੂੰ, ਜਿੱਥੇ ਚਾਰ, ਛੇ ਪੰਜਾਬੀ ਇਕੱਠੇ ਹੋ ਜਾਣ ਨਾ ਉੱਥੇ ਮੇਲਾ ਲੱਗ ਜਾਂਦਾ। ਹੈਗਾ ਨਾ ਲੈਸਨ।
ਹਾਂਜੀ ਕਿ, ਆਪਣੇ ਹਾਂਜੀ ਆਪਣੇ ਐਵੇਂ ਹੋ ਜਾਂਦਾ ਕਿ ਅਹ ਰਿਸਪੈਕਟ ਕਰੋ ਵੂਮਨਸ ਦੀ। ਹਨਾ ਬਾਹਰ ਮੈਂ ਤਾਂ ਨ ਲੱਗਦਾ ਕਿ, ਐਵੇਂ ਕਰਦੇ ਹੋਣੇ ਕਿ ਰਿਸਪੈਕਟ ਕਰੋ ਇਹਦੀ। ਮੈਂ ਮੈਨੂੰ ਲੱਗਦਾ ਆਪਾਂ ਆਪਣੇ ਮਤਲਬ ਪੰਜਾਬ ਆਪਣੇ, ਕਲਚਰ ਦੇ ਵਿੱਚ ਇੰਨਾ ਵਧੀਆ ਹੈ ਨਾ ਮੈਨੂੰ ਲੱਗਦਾ ਨੀ, ਕਿ ਬਾਹਰ ਕੋਈ ਹੋਰ ਕਲਚਰ ਇੰਨਾ ਵਧੀਆ ਤਰੀਕੇ ਨਾਲ ਹੋਊਗਾ।
ਨਹੀਂ ਬਾਰ ਨੀ ਹੈਗਾ ਕੋ ਉੱਥੇ ਸਿਰਫ਼, ਬੰਦੇ ਨੂੰ ਝੋਟਾ ਗਧਾ ਸਮਝਦੇ ਆ ਕੰਮ ਕਰਨਾ ਬਸ, ਪਰ ਇੰਨਾ ਆ ਕਈ ਚੀਜ਼ਾਂ ਨੂੰ ਲੈ ਕੇ ਵਧੀਆ ਵੀ ਬਹੁਤ ਆ ਉੱਥੇ ਮਤਲਬ ਸਟੱਡੀ ਫਰੀ ਆ। ਪੜ੍ਹਨਾ ਫੀ ਆ ਉੱਥੇ ਅਠਾਰਾਂ ਸਾਲ ਤੱਕ ਸਹੂਲਤਾਂ ਬਹੁਤ ਆ। ਬਜ਼ੁਰਗਾਂ ਨੂੰ ਪੈਨਸ਼ਨ, ਸਾਡੇ ਰਿਲੇਟਿਵ ਦੇ ਬਾਹਰ ਆ ਰਿਸ਼ ਰਿਸ਼ਤੇਦਾਰ ਸਹੂਲਤਾਂ, ਬੁਢਾਪੇ ਪੈਨਸ਼ਨ, ਫੇਰ ਉਸ ਉਸ ਤੋਂ ਬਾਅਦ ਘੁਮਾਨ ਲੈ ਕੇ ਜਾਂਦੇ ਆ। ਕਿੰਨੀ ਇੱਕ ਤਰ੍ਹਾਂ ਨਾ ਜ਼ਿੰਦਗੀ ਵੀ ਬਣਦੀ ਇੱਥੇ, ਮਤਲਬ ਕਿ ਗੱਲ ਸਿਰਫ਼ ਇਹੀ ਆ ਕੋਈ ਵੀ ਪਰਫੈਕਟ ਨਹੀਂ, ਆ ਜਿੱਦਾਂ ਬੰਦਾ ਨੀ ਪਰਫੈਕਟ ਏਦਾਂ ਵੀ ਕੋਈ ਜਗ੍ਹਾ ਨਹੀਂ ਪਰਫੈਕਟ ਹੁੰਦੀ, ਬਸ ਸਾਨੂੰ ਅਡਜਸਟ, ਮਿਹਨਤ ਕਰਨੀ ਪੈਂਦੀ ਕਿਤੇ ਵੀ ਚੱਲਦੀ,
ਹਾਂਜੀ ਪਰਫੈਕਟ ਦਾ ਕੋਈ ਇਨਸਾਨ ਨਹੀਂ ਹੈ ਹੁਣ ਮੇਰੇ ਵਿੱਚ ਕੋਈ ਖੂਬੀ ਹਨ ਨਾ ਤੁਹਾਡੇ ਵਿੱਚ ਕੋਈ ਖੂਬੀ ਹਨਾ ਕਿਸੇ ਵਿੱਚ
ਇੱਕ ਗੱਲ ਦੱਸਾ ਤੁਹਾਨੂੰ ਸੱਚੀ ਗੱਲ ਦੱਸਾਂ ਇੱਕ ਜ਼ਿੰਦਗੀ ਦੀ ਜ਼ਿੰਦਗੀ ਦੇ ਮਜ਼ੇ ਲਓ ਬਸ, ਜਿਹੜਾ ਟਾਈਮ ਚੱਲਦਾ ਪਿਆ ਉਹੀ ਤੁਹਾਡਾ, ਬਸ, ਨਾ ਆਉਣ ਵਾਲਾ ਕੱਲ੍ਹ ਤੁਹਾਡਾ ਆ, ਨਾ ਪਹਿਲਾਂ ਤੁਹਾਡਾ ਸੀ, ਜੇ ਜ਼ਿੰਦਗੀ ਚ ਜੀਣਾ ਹੈ ਨਾ ਇੱਕ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਆ, ਕਿ ਜੋ ਪਿਛ ਮੈਂ ਮੈਂ ਮੈਂ ਮੈਂ ਬਹੁਤ ਚੀਜ਼ਾਂ ਨੂੰ ਲੈ ਕੇ ਪਛ ਤਾਂ ਹੀ ਆਪਣੀ ਜ਼ਿੰਦਗੀ ਚ ਮੈਂ ਇੰਨਾ ਰੋਹੀ ਹਾਂ ਨਾ, ਇੰਨਾ ਰੋਈ ਆ ਨਾ ਕਿੰਨੀਆਂ ਚੀਜ਼ਾਂ ਨੂੰ ਲੈ ਕੇ ਇੰਨਾ ਜ਼ਿਆਦਾ ਨਾ, ਮਤਲਬ ਮੇਰਾ ਪਿੱਛੇ ਜਿ ਬਿਮਾਰ ਵੀ ਬਹੁਤ ਗੰਦੀ ਬਿਮਾਰੀ ਹੋ ਗਈ ਸੀ ਮੈਨੂੰ। ਕੁੁੱਕ ਨਹੀਂ ਆਉਂਦਾ ਹ ਇਦਾਂ ਦੇ ਸੀ ਮਤਲਬ ਕਿ ਨਾ ਜੇ ਜਿਹਦੇ ਕੋਲ ਜਿਹਦੇ ਕੋਲ ਸਿਹਤ ਆ ਨਾ, ਉਥ ਸਭ ਕੁਛ ਹੀ ਆ,
ਹਾਂ, ਚਲੋ ਛੱਡੋ ਇਹ ਗੱਲਾਂ ਆਪਣੀਆਂ, ਆਪਾਂ ਪੁਰਾਣੇ ਪਾਸਟ ਨੂੰ ਨਹੀਂ ਯਾਦ ਕਰਦੇ ਆਪਾਂ ਅੱਗੇ ਆਪਣਾ ਦੇਖਦੇ ਹਾਂ, ਆਪ ਅੱਗੇ ਵਧੀਆ ਰਹੀਏ ਹਨਾ ਅੱਗੇ ਆਪਣੀ ਸਿਹਤ ਦਾ ਵਧੀਆ ਰਹਿਣ ਆਪਣੇ ਘਰਦੇ ਵਧੀਆ ਰਹਿਣ ਬਸ,
ਹਾਂ, ਉਹੀ ਆ ਪ੍ਰੈਜੈਂਟ ਹੀ ਸਾਰਾ ਕੁਛ ਆ।
ਹਾਂ। ਆਪਣੇ ਫਿਊਚਰ ਬਾਰੇ ਵਧੀਆ ਸੋਚੋ ਨਾ ਪਾਸਟ ਭੁੱਲ ਜਾਓ ਸਾਰਾ ਮਤਲਬ ਪਿੱਛੇ ਗਲਤ ਗੱਲਤੀਆਂ ਜਿਹੜੀਆਂ ਹੋਈਆਂ ਉਹਨਾਂ ਨੂੰ ਭੁੱਲੋ। ਤੇ ਹੁਣ ਕਹੋ ਇਹ ਗਲਤੀਆਂ ਦੁਬਾਰੇ ਨਾ ਕਰੀਏ ਆਪਾਂ ਆਪਣੇ ਮੰਮਾ ਪਾਪਾ ਨੂੰ ਹਰਟ ਨਾ ਕਰੀਏ ਹਨਾ। ਉਹਨਾਂ ਨੇ ਆਪਣੇ ਤੋਂ ਮਤਲਬ ਜੋ ਜੋ ਸੋਚਿਆ ਹੋਇਆ ਆਪਾਂ ਉਹਨਾਂ ਮਕਸਦਾਂ ਤੇ ਖਰੇ ਉਤਰੀਏ।
ਹੂੰ, ਇਹ ਆ ਬਸ ਜ਼ਿੰਦਗੀ ਇਹੀ ਆ।
ਹਾਂਜੀ, ਹੋਰ ਬਸ ਦੱਸੋ ਕਿਤੇ ਘੁੰਮਣ ਵਗੈਰਾ ਨਹੀਂ ਜਾਣਾ ਹੁਣ ਤੁਸੀਂ।
ਘੁੰਮਣ ਵਗੈਰਾ ਦੇਖਦੇ ਆ। ਕਿੱਥੇ ਜਾ ਹੋਣਾ ਪੜ੍ਹਨਾ ਨੀ ਹੈਗਾ ਕੰਮ ਮਿਲਿਆ ਹੋਇਆ ਇਨਾ ਇਨਾ
ਅੱਛਾ ਜੀ। ਨਹੀਂ ਮੈਂ ਤਾਂ ਕੱਢ ਲੈਂਦੀ ਹਾਂ ਟਾਈਮ ਘੁੰਮਣ ਨੂੰ ਖਾ ਘੁੰਮਣ ਵਾਸਤੇ ਤੇ ਖਾਣ ਵਾਸਤੇ ਘੁੰਮਣ ਵਾਸਤੇ ਤੇ ਖਾਣ ਵਾ ਹਾਂਜੀ, ਘੁੰਮਣ ਵਾਸਤੇ ਤੇ ਖਾਣ ਵਾਸਤੇ ਨਾ ਮੈਨੂੰ ਜਦ ਮਰਜ਼ੀ ਜਿੱਥੇ ਮਰਜ਼ ਜੀ ਜੋ ਮਰਜ਼ੀ ਟਾਈਮ ਹੋਵੇ ਘੁੰਮਣ ਤੇ ਖਾਣ ਵੇਲੇ ਮੈਂ ਹਮੇਸ਼ਾ ਹੀ ਹਮੇਸ਼ਾ ਹੀ ਰਹਿੰਦੀ ਹਾਂ,
ਚਲੋ ਫੇਰ ਤਾਂ ਬਹੁਤ ਵਧੀਆ ਗੱਲ ਆਪਣੇ ਲਈ ਟਾਈਮ ਕੱਢਣਾ ਹੈ ਤਾਂ,
ਬੇਟੇ ਖਾਇਆ ਪੀਆ ਲੱਗਦਾ ਨੀ ਮੈਨੂੰ ਜਿਹੜੀ ਗੱਲ ਆ ਖਾਇਆ ਪੀਆ ਨੀ ਲੱਗਦਾ।
ਚਲੋ ਕੋਈ ਗੱਲ ਨੀ ਜਦੋਂ ਲੱਗਣ ਲੱਗਾ ਫੇਰ ਤੁਸੀ ਕਹਿਣਾ ਇਕੱਠਾ ਹੀ ਲੱਗੀ ਜਾਂਦਾ ਪਿਆ ਹੁਣ। ਹ।
ਤਾਂ ਗੱਲ ਹੈ ਹੁਣ ਮੈਨੂੰ ਜਿੰਨੇ ਵੀ ਲੋਕ ਟੱਕਰਦੇ ਹਨ ਨਾ ਰਿਸ਼ਤੇਦਾਰ ਸਾਰੇ ਕਹਿਣਗੇ। ਖਾਂਦੀ ਹੁੰਦੀ ਹ ਨਾ ਮੈਂ ਓਹਨਾ ਸਾਹਮਣੇ ਖਾ ਜੂਗੀ ਫਿਰ ਪਤਾ ਕੀ ਕਹਿਣਗੇ ਤੂੰ ਖਾਂਦੀ ਪੀਂਦੀ ਨੀ ਪੁੱਤ ਮੈਂ ਕਿਹਾ ਤੁਹਾਡੇ ਸਾਹਮਣੇ ਤਾਂ ਖਾ ਕੇ। ਫਿਰ ਤੇਰੇ ਕਿੱਥੇ ਜਾ ਰਿਹੇ ਮੈਂ ਕਿਹਾ ਪਤਾ ਨੀ ਕਿੱਥੇ ਜਾ ਰਿਹਾ। ਜੀ ਹਾਲੇ ਨੀ ਪਤਾ ਲੱਗ ਰਿਹਾ ਹੈਗਾ ਮੈਂ ਕਿਹਾ ਅੱਗੇ ਜਾ ਕੇ ਪਤਾ ਲੱਗੂ ਕਿੱਥੇ ਜਾ ਰਿਹਾ ਕਿੱਥੇ ਨਹੀਂ।
ਏਦਾਂ ਹੀ ਆ ਮੈਂ ਵੀ ਪਤਲੀ ਬਹੋਤ ਜ਼ਿਆਦਾ ਆ।
ਹਾਂਜੀ।
ਹੂੰ।
ਹੋਰ।
ਬਸ ਵਧੀਆ ਘਰ ਦੇ ਥੱਲੇ ਲੱਗੇ ਹੋਏ ਆ ਮਟਰ ਪਨੀਰ ਚੰਬਣ।
ਅੱਛਾ ਜੀ ਰੋਟੀ ਰੂਟੀ ਖਾ ਲਈ ਤੁਸੀਂ।
ਹੋਰ ਮੈਂ ਛੇਤੀ ਖਾ ਲੈਣੀ ਆ। ਛੇਤੀ ਪੱਕ ਜਾਂਦੀ ਰੋਟੀ ਤੁਸੀਂ ਕਿੰਨੇ ਵਜੇ ਖਾਂਦੇ।
ਮੇਰਾ ਸੌਣ ਦਾ ਕੋਈ ਟਾਈਮ ਨੀ ਆ ਵੈਸੇ ਮੈਂ ਗਿਆਰਾਂ ਵਜੇ ਲੰਮੀ ਪੈ ਜਾਂਦੀ ਨਹਾ ਕੇ।
ਅੱਛਾ ਜੀ।
ਹਾਂ ਨਹਾ ਕੇ ਉਸ ਤੋਂ ਬਾਅਦ ਮੂੰਹ ਨੂੰ ਤੇਲ ਮਲਕੇ ਫਿਰ ਸੋ ਜਾਂਦੀ ਲੰਮੀ ਪੈ ਜਾਂਦੀ।
ਸਵੇਰੇ ਉੱਠਣ ਦਾ ਕੀ ਟਾਈਮ ਐ ਫਿਰ।
ਸਵੇਰੇ ਹੁਣ ਛੁੱਟੀਆਂ ਆ ਤਾਂ ਕਰਕੇ ਨੀ ਆ ਨਹੀਂ ਤਾਂ ਹੁਣ ਉਦਾ ਤਾਂ ਮੈਂ ਸੱਤ ਵਜੇ ਉੱਠ ਜਾਂਦੀ ਸੀ ਸਿੱਧਾ ਅੱਠ ਵਜੇ ਉੱਠਦੀ ਹੁਣ ਅੱਠ ਵਜੇ ਉੱਠਣਾ। ਪਾਣੀ ਪੀਣਾ ਫੇਰ ਯੋਗਾ ਕਰਨਾ। ਹੁੰ ਫੇਰ ਨਹਾਣਾ।
ਕਦੇ ਵੀ ਯੋਗਾ ਦੇ ਵੀ ਬਹੁਤ ਫਾਇਦੇ ਹੁੰਦੇ ਮਤਲਬ ਬੰਦਾ ਸਵੇਰੇ ਉੱਠ ਕੇ ਹਨਾ ਏਕ੍ਸਰਸਾਈਜ ਐਕਸਰਸਾਈਜ਼ ਵਗੈਰਾ ਕਰੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਹਨ।
ਬਹੁਤ ਜ਼ਿਆਦਾ ਫਾਇਦੇ ਬਹੁਤ ਜ਼ਿਆਦਾ ਬੰਦੇ ਦੀ ਦਵਾਈਆਂ ਛੁਟ ਜਾਂਦੀਆਂ ਨੇ। ਸ਼ਰੀਰ ਸਹੀ ਰਹਿੰਦਾ ਫੈਟ ਨੀ ਪੈਂਦੀ ਹੂੰ।
ਹਾਂਜੀ ਆਹ ਗੱਲ ਤਾਂ ਹੈ ਦਵਾਈਆਂ ਚ ਛੁੱਟ ਜਾਂਦੀ ਐ ਬੰਦੇ ਦੀ ਸਿਹਤ ਆਟੋਮੈਟਿਕਲੀ ਠੀਕ ਰੈਣ ਲੱਗ ਜੂਗੀ ਹਨਾ ਫਿਰ ਕਿਸੇ ਦਵਾਈ ਦੀ ਲੋੜ ਈ ਨੀ। ਪੈਣੀ ਹੈਗੀ ਮੈਨੂੰ ਬਸ ਸਵੇਰੇ ਉੱਠਣ ਦੀ ਘੋਲ ਹੋ ਜਾਂਦੀ ਆ ਐਕਸ
ਓ ਸਾਰਿਆਂ ਨੂੰ ਹੁੰਦੀ ਪਰ ਓ ਸੋ ਚਣਾ ਪੈਂਦਾ ਹੁਣ ਉੱਠੀਏ ਕੇ ਨਾ ਓ ਤੁਹਾਨੂੰ ਆਪਣਾ ਮਨ ਜਦੋਂ ਤੱਕ ਤੁਸੀਂ ਬਣਾਉਂਦੇ ਨੀ ਉਦੋਂ ਤੱਕ ਨੀ ਉੱਠਣਾ। ਜਦੋਂ ਬਣਾ ਲਿਆ ਓਦੋਂ ਉੱਠ ਹੋ ਜਾਣਾ ਵੈਸੇ ਹੁਣ ਲਾਈਫ ਨੂੰ ਇੰਜੋਏ ਕਰੋ ਯੋਗਾ ਹਜੇ ਭਾਵੇਂ ਤੁਸੀਂ ਨਾ ਕਰੋ ਪਰ ਜੀ ਤਾਡਾ ਮਨ ਕਰਦਾ ਤਾਂ ਕਰਲੋ। ਪਰ ਹਲੇ ਸਾਡੀ ਲਾਈਫ ਇੰਜੋਏਮੈਂਟ ਚ ਚੱਲਿਆ ਕਰਦੀ ਇਨੂੰ ਇੰਜੋਏ ਕਰੋ ਹੋਰ ਕੁੱਛ ਨੀ।
ਹਾਂਜੀ ਹਾਂਜੀ ਬਸ ਮੈਂ ਵੀ ਓਵੇਂ ਈ ਕੈ ਰੀ ਸੀ ਤੁਹਾਨੂੰ ਹੂੰ।
ਹੂੰ।
ਚਲੋ ਠੀਕ ਐ ਤੁਹਾਡੇ ਨਾਲ ਗੱਲ ਕਰਕੇ ਬੋ ਵਧੀਆ ਲੱਗਾ ਠੀਕ ਐ।
ਮੈਨੂੰ ਵੀ ਬੋ ਵਧੀਆ ਲੱਗਿਆ ਜੀ।
ਹਾਂਜੀ।
ਠੀਕ ਆ ਜੀ ਓਕੇ ਬਾਏ।